ਸਸੀ਼ ਕਾਲ।
ਸਸ੍ਰੀ ਕਾਲ ਜੀ, ਹੋਰ ਕਿਵੇਂ ਹੋ?
ਬਸ, ਵਧੀਆ ਤੁਸੀਂ ਦੱਸੋ ਕੀ ਹਾਲ ਚਾਲ?
ਬਸ-ਬਸ ਬਹੁਤ ਵਧੀਆ, ਅੱਜ ਕਿਵੇਂ ਯਾਦ ਕਰ ਲਿਆ?
ਬਸ, ਮੈਂ ਕਿਹਾ ਵੀ ਇੱਦਾਂ ਤਾਂ ਚਲੋ ਗੱਲਾਂ ਨਹੀਂ ਹੁੰਦੀਆਂ ਇਸੀ ਬਹਾਨੇ ਗੱਲਾਂ ਹੋ ਜਾਗੀਆਂ
ਹਾਂਜੀ-ਹਾਂਜੀ, ਹੋਰ ਬੱਚੇ ਵਗੈਰਾ ਠੀਕ ਨੇ ਘਰ ਸਭ ਹਮ, ਹੋਰ ਮੌਸਮ ਕਿੱਦਾਂ ਉੱਧਰ? ਹੈਲੋ।
ਹੈਲੋ।
ਹਾਂਜੀ-ਹਾਂਜੀ।
ਆਵਾਜ਼ ਵਿੱਚ ਰੁਕ ਗੀ ਸੀ।
ਹਾਂਜੀ-ਹਾਂਜੀ ਹੋਰ ਕਿਹਾ ਹੋਰ ਮੌਸਮ ਕਿੱਦਾਂ ਉੱਧਰ ਤੁਹਾਡੇ ਵੱਲ
ਚੱਲਦਾ ਪਿਆ ਦੋ-ਤਿੰਨ ਦਿਨ ਤੋਂ
ਹਾਂ, ਇੱਧਰ ਵੀ ਮੀਂਹ ਜਾਂ ਪੈ ਨੀ ਰਿਹਾ ਪਿਆ ਸੀਗਾ ਦਸ ਕੁ ਮਿੰਟ ਪਿਆ ਫਿਰ ਉਹੀ ਨਾਲ ਹੀ
ਨਹੀਂ ਇੱਥੇ ਤੇ ਦੋ ਤਿੰਨ ਬਾਰਿਸ਼ ਹੋ ਰਹੀ ਹੈਗੀ ਹੈ, ਮੌਸਮ ਏਦਾਂ ਹੀ ਹੈ ਕਦੀ ਠੰਡਾ, ਕਦੀ ਗਰਮ, ਕਦੀ ਠੰਡਾ, ਕਦੀ ਗਰਮ
ਅੱਛਾ, ਚਲੋ ਵਧੀਆ ਤੁਹਾਡੇ ਉੱਧਰ ਮੀਂਹ ਪੈ ਤੇ ਰਿਹਾ ਇੱਥੇ 'ਤੇ ਪੈ ਹੀ ਨਹੀਂ ਰਿਹਾ।
ਪੱਖੇ ਵੀ ਠੰਡੇ ਹੋ ਗਏ ਇੱਥੇ 'ਤੇ
ਅੱਛਾ, ਨਾ-ਨਾ ਇੱਥੇ ਤਾਂ ਏਸੀ ਬਿਨਾਂ ਗੁਜ਼ਾਰਾ ਨਹੀਂ ਚੱਲ ਰਿਹਾ। ਏ ਸੀ ਬੰਦ ਕਰੋ ਤੇ ਹੁੰਮਸ ਓ ਜਾਂਦੀ ਏ ਏ ਸੀ ਚਲਾਓ ਤੇ ਠੰਡ ਓ ਜਾਂਦੀ ਐ।
ਹਾਂਜੀ ਅਇੱਦਾ ਈ ਚਲਦਾ ਪਿਆ ਹੈਗਾ ਮੌਸਮ ਇੱਥੇ ਵੀ। ਹੋਰ ਹੋ ਗਿਆ ਡਿਨਰ- ਡੁਨਰ?
ਬੱਸ ਈ ਹੁਣੇ ਬਣਾਇਆ ਐ ਹੁਣੇ ਬਣਾ ਕੇ ਬੱਚਿਆਂ ਨੂੰ ਠਾਇਐ ਮੈਂ ਕਿਆ ਉੱਠੋ।
ਅੱਛਿਆ ਸੁੱਤੇ ਓਏ, ਅੱਛਿਆ ਹੁਣ, ਹੁਣ ਇਨੀ ਲੇਟ ਉਠੇ ਤੇ ਫਿਰ ਰਾਤੀ ਕਿਸ ਟਿਨ ਸੋਵਾਂਗੇ ਅ ਹ ਹ, ਅੱਛਾ ਸੈਟਰਡੇ ਔਫ ਓਂਦਾ ਓਣੈਂ?
ਹਾਂਜੀ- ਹਾਂਜੀ ਸੈਟਰਡੇ ਔਫ ਐਗਾ ਤੇ ਕੱਲ ਛੁੱ ਛੁੱਟੀ ਐਗੀ ਕੱਲ ਫਿਰ ਰਾਮ ਨਾਲ ਉੱਠਣਗੇ।
ਅੱਛਾ- ਅੱਛਾ ਹਾਂਜੀ ਨਾਲੇ ਬੱਚੇ ਸੋਂਦੇ ਵੀ ਨੀ ਐ ਨਾ ਦੁਪੈਰੇ ਮਰਜ਼ੀ ਦੇ ਮਾਲਕ ਐਗੇਐਂ ਸੋ ਗਏ ਤੇ ਸੋ ਗਏ ਨਈ ਤੇ ਨਈ ਸੁੱਤੇ।